ਜੇ ਲੱਗ ਗਿਆ ਨਾ।
ਅੱਜ ਤੇ ਬਾਬਾ ਜੀ ਦੀ ਫੁੱਲ ਕਿਰਪਾ ਹੋਈ ਲਗਦੇ।
ਨਹੀਂ ਤਾਂ ਇੱਕ ਵਾਰੀ ਗੱਲ ਹੋਈ ਸੀਰਫ। ਕਮ ਸੇ ਕਮ।
ਲੱਗਰੇ ਨੇ ਆਹੋ।
ਐਦਾਂ ਅੱਜ ਮੈਨੂੰ ਲੱਗਦਾ ਕੋਈ ਕਾਲ ਤੇ ਹੈ ਨੀ ਗਾ।
ਆਹੋ ਕੰਮ ਲੱਗੀਆਂ ਹੋਦੀਆਂ।
ਸਾਰੇ ਵਿਹਲੇ ਜਿਦਨ ਹੁਣਾ ਉਹ ਦਿਨ ਆਪਾਂ ਗੱਲਾਂ ਮਾਰ ਲੈਣੀਆਂ ਹਨਾ।
ਆ। ਤੇ ਭਾਈ ਉਸ ਤੋਂ ਬਾਅਦ ਨਾ ਫਿਰ ਉਹਦਾ ਨਾ ਫੋਨ ਨਾ ਆਇਆ ਮੈਂ ਕਿਹਾ ਸ਼ਰਮਿੰਦਾ ਹੋਗਾ ਨਾ ਵੀ। ਹਾਂ ਮੈਨੂੰ ਐਵੇਂ ਕਿਹਾ ਵੀ। ਹਾਂ ਨਹੀਂ ਕੀਤੀ ਵੀ ਮਰੇ ਦੋਸਤ ਦੇ ਸਾਹਮਣੇ ਮੈਂ ਕਿਹਾ ਮਗਰੋਂ ਲੈ ਦਫ਼ਾ ਹੋਹ ਤੂੰ। ਮੈਂ ਕਿਹਾ ਉਹ ਤੋਂ ਬਾਅਦ ਨਾ ਫੋਨਾਂ ਆ ਮੈਨੂੰ।
ਦੇਖੋ ਜਦੋਂ ਆਪਣਾ ਰਿਸ਼ਤਾ ਹੁੰਦਾ ਨਾ ਆਪਣੇ ਰਿਸ਼ਤੇਦਾਰੀ ਦੇ ਵਿੱਚ। ਉਦੋਂ ਤਾਂ ਆਪਾਂ ਕਿਸੇ ਦੀ ਇਨਸਲਟ ਨਾ ਹੋ ਆਪਾਂ ਸੋਚਦੇ ਨਾ ਹੋਵੇ ਹਨਾ। ਆਪਣੇ ਕਰਕੇ ਤਾਂ ਖ਼ਾਸ ਕਰਕੇ ਜਦੋਂ ਆਪਣਾ ਕੋਈ ਰਿਸ਼ਤਾ ਨਹੀ ਰਿਹਾ। ਆਪਣੇ ਨਾਲ ਕੋਈ ਬੁਰਾ ਕਰ ਗਿਆ ਵਾ ਫਿਰ ਉਹਦੀ ਇਨਸਲਟ ਹੋਵੇ ਨਾ ਹੋਵੇ ਦੁਨੀਆਂ ਚ ਹੈ ਨਹੀਂ ਹੈ। ਆਪਾਂ ਨੂੰ ਕੁਛ ਫ਼ਰਕ ਨਹੀਂ ਪੈਣਾ ਚਾਹੀਦਾ ਹੈਗਾ।
ਮੈਂ ਤਾਂ ਕਹਿ ਦਿੱਤਾ ਸੀ ਮੈਂ ਕਿਹਾ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਜਿੱਥੇ ਮਰਜ਼ੀ ਜੋ ਮਰਜ਼ੀ। ਕਰਦੇ ਭਾਈ ਉਹਦੀ ਲਾਈਫ ਹੁਣ ਮੈਂ ਉਹਦੀ ਲਾਈਫ ਤੇ ਕਬਜ਼ਾ ਥੋੜੀ ਕਰ ਲਿਆ ਮੈਂ ਕਿਹਾ ਜੋ ਮਰਜ਼ੀ ਕਹਿ
ਮੈਂ ਵੀ ਕਿਹਾ ਸੀਗਾ ਹਾਂ ਮੈਂ ਵੀ ਉੱਧਰ ਕਹਿ ਤੇ ਸੀ ਦੀਦੀ ਨੂੰ। ਮੈਂ ਕਿਹਾ ਦੀਦੀ ਇੱਕੋ ਲਾਈਫ ਮਿਲੀ ਹੈ ਮੈਂ ਕਿਹਾ ਫੁੱਲ ਇੰਜੋਏ ਕਰ। ਮੈਂ ਕਿਹਾ, ਇੱਕੋ ਲਾਈਫ ਆ ਤੇ ਮੈਂ ਕਿਹਾ ਜਦੋਂ ਮਰ ਗਿਆ ਉਸ ਤੋਂ ਬਾਅਦ ਕੁਛ ਵੀ ਨਹੀਂ। ਹੈਲੋ-ਜੁੱਲ ਬਣੀ ਹੋਣੀਗੀ ਕਹਦੇ ਤੈਨੂੰ ਜ਼ਿਆਦਾ ਨੀ ਗੱਲਾਂ ਆਉਣ ਲੱਗ ਗਈਆਂ।
ਹਾ, ਆਹ ਸਿੱਖਿਆ ਤੁਹਾਡੇ- ਤੁਹਾਡੇ ਤੋਂ ਸਿੱਖਿਆ ਕਹਿਣਾ ਸੀ।
ਹਾਂ, ਕਹਿੰਦੇ ਤੂੰ ਜ਼ਿਆਦਾ ਸਿਆਣੀ ਹੋ ਗਈ ਹੈਂ। ਤੇ ਮੈਂ ਕਿਹਾ ਥੈਂਕ ਯੂ ਸਿਖਾ ਸਿਖਾਉਣ ਲਈ। ਚੰਗੀ ਮਾਂ ਬਣਾਉਣ ਲਈ, ਚੰਗੀ ਵਾਈਫ ਬਣਾਉਣ ਲਈ ਤੇ ਇੱਕ ਦੁਨੀਆਂ ਦੇ ਵਿੱਚ ਵਿਚਰਨ ਲਈ ਗੱਲਾਂ।
ਹੂੰ।
ਕਰਨ ਲਈ ਮੈ ਮੇਰੇ ਚ ਇੰਡੀਪੈਂਡੈਂਟ ਮੈਨੂੰ ਕਰਨ ਵਾਸਤੇ ਥੈਂਕ ਯੂ। ਮਗਰ ਜੇ ਤੂੰ ਬਲੋਕ ਕਰਕੇ ਮੈਂ ਕਿਹਾ, ਤੂੰ ਮੈਨੂੰ ਬਲੋਕ ਨਾ ਨਾ ਕਰਦੀ ਮੇਰੇ ਚ ਹਿੰਮਤ ਨਹੀਂ ਸੀ ਆਉਣੀ ਮੈਨੂੰ ਮੈਂ- ਮੈਂ ਦੇਖਦੀ ਰਹਿਣਾ ਸੀ ਵੀ ਨਹੀਂ ਯਾਰ ਮੈਂ ਬਲੋਕ ਕਰਦੀ ਹਾਂ ਮੈਂ ਗ਼ਲਤ ਹਾਂ। ਮੈਂ ਗ਼ਲਤ ਆ ਮੈਂ ਬਲੋਕ ਕਰਦੀ ਇਹਦਾ ਮਤਲਬ ਵੀ ਅਗਲਾ ਪਰਸਨ ਸਹੀਆ਼। ਉਹ ਕਿਉਂ ਨੀ ਬਲੋਕ ਕਰਦਾ ਫੇਰ ਮੈਨੂੰ ਜਿਦੋਂ ਤੂੰ ਮੈਨੁੰ ਬਲੋਕ ਕਰਨ ਲੱਗ ਗਈ ਨਾ। ਮੈਂ ਕਿਹਾ, ਇੰਨਾ ਕੁ ਜ਼ਿਆਦਾ ਸਾਥ ਮਿਲਿਆ ਮੈਨੂੰ। ਦੂਰ ਹੋਣ ਲਈ ਛੱਡਣ ਦੇ ਵਿੱਚ ਜਾਂ ਆਪਦੀ ਲਾਈਫ ਦੇ ਵਿੱਚ, ਆਪ ਫੈਮਿਲੀ ਨੂੰ ਸੰਭਾਲਣ ਵਿੱਚ ਇੰਨੀ ਸਪੋਰਟ ਮਿਲੀ ਨਾ ਮੈਂ ਕਿਹਾ ਇਸ ਚੀਜ਼ ਨੇ ਮੈਨੂੰ ਦਿੱਤੀ ਮੈਂ ਕਿਹਾ ਥੈਂਕ ਯੂ। ਥੈਂਕ ਯੂ, ਮੈਂ ਕਿਹਾ ਕਿਉਂਕਿ ਕੋਈ ਆਪਾਂ ਨੂੰ ਅੱਗੋਂ ਕਰ ਜੇ ਨਾ ਜਦੋਂ ਉਦੋਂ ਤਾਂ ਮੈਂ ਕਹਿੰਦੀ ਹੁੰਨੀ ਬਹੁਤ ਵਧੀਆ ਗੱਲ ਹੋ ਜਾਂਦੀ ਹੈ।
ਗੱਲ ਨਾ
ਹੂੰ ਹੁਣ ਤੁਸੀਂ ਹੋ ਮੈਨੂੰ ਬਲੋਕ ਕਰ ਜਾਓਗੇ ਸਾਰੇ ਪਾਸੇ ਦੀਦੀ ਮੈਂ-ਮੈਂ ਤੁਹਾਨੂੰ ਜੇ ਮੇਰੇ ਕੋਲ ਕੰਟੈਕਟ ਕਰਨ ਦਾ ਕੋਈ ਅਹ ਰਸਤਾ ਨਾ ਹੋਊਗਾ ਤੇ ਫਿਰ ਮੈਂ ਤਾਂ ਮੈਂ ਤਾਂ ਤੁਹਾਨੂੰ ਮੈਂ ਤਾਂ ਪਿੱਛੇ ਹੋਣਾ ਹੀ ਹੋਣਾ ਵਾ। ਇਸ ਕਰਕੇ ਵਧੀਆ ਹੀ ਹੈ ਸਗੋਂ ਬਸ ਜੋ ਵੀ ਹੋਇਆ ਹੈਗਾ ਬਹੁਤ ਵਧੀਆ ਹੋਇਆ।
ਹੁਣ ਤਾ ਪਤਾ ਨਹੀਂ ਮਤਲਬ ਜਾਂ ਉਦੇ ਪਿੱਛੇ ਜਾ ਆਪਣੀ ਸਹੇਲੀ ਦੇ ਪਿੱਛੇ ਲੱਗੀ ਏ ਬਈ ਮੈ ਨਹੀਂ ਗੱਲ ਕਰਨੀ ਜਾਂ ਉਹਨੇ ਮਨਾ ਕਰਤਾ ਹੋਣਾ ਵੀ ਕਿਸੇ ਨਾਲ ਗੱਲ ਨਹੀਂ ਕਰਨੀ।
ਤੇ ਜੇ ਉਹ ਗੱਲ ਨਾ ਨਾ ਕਰੂਗੀ ਉਹ ਪਾਗਲ ਹੋਜੂਗੀ। ਮੈਂ ਦੱਸ ਦਿੰਨੀ ਦੀਦੀ, ਦੀਦੀ ਦੀ ਹਾਲਤ ਬਹੁਤ ਖ਼ਰਾਬ ਆ।
ਇੱਕ ਦਿਨ ਨਾ ਉਹਨੇ ਆਪੇ ਹੀ ਮੈਨੂੰ ਫੋਨ ਕਰੇਗੀ ਮੈਂ ਕਿਹਾ, ਮੈਂ ਨੀ ਉਣ ਫੋਨ ਕਰ ਮੈਂ ਕਿਹਾ ਮੈਂ-ਮੈਂ ਸਿਰਫ਼ ਦੋ-ਤਿੰਨ ਵਾਰੀ ਕੀਤਾ ਅੱਜ ਮੈਨੂੰ ਹਿਸਾਬ ਲਾ ਲਓ ਉਹ ਮੈ ਆਹ ਦੇਣੀ ਸੀ ਕਮੇਟੀ ਦੇਣੀ ਸੀ। ਕਿਹੜੇ ਅਕਾਊਂਟ ਚ ਪੈਸੇ ਪਾਈਏ? ਪਾਤਾ ਮੈਂ ਵਟਸਐਪ ਤੇ ਮੈਸੇਜ ਵੀ ਕੀਤਾ ਮੈਸੇਜ ਦਾ ਜਵਾਬ ਵੀ ਨਹੀਂ ਦਿੱਤਾ।
ਹੂੰ।
ਅਤੇ ਮੈਂ ਫੈਰ ਮੈਂ ਕਿਹਾ ਮੈਂ ਵੀ ਸੱਖੀ ਹੋ ਗਈ ਮੈਂ ਕਿਹਾ ਮੈਂ ਕਿਹੜਾ ਕਿਸੀ ਤੋਂ ਕੁਛ ਲੈ ਨਾਲੇ ਮੈਂ ਤੇਰੇ ਪਿੱਛੇ ਥੱਕੇ ਖਾ ਨਾਲ ਲਿੱਤੇ ਤੇਰੇ ਨਾਲ ਗਈ ਹੈ।
ਕਿੰਨੀ-ਕਿੰਨੀ ਸਪੋਰਟ ਕੀਤੀ। ਤੀ ਕਿੰਨਾ ਜਾਂਦੇ ਹਾਂ ਮਗਰ ਇਨਸਲਟ ਕਰਾਉਂਦੇ ਹ ਫਾਲਤੂ ਪਰਸਨ ਤੋਂ
ਹਾਂ-ਹਾਂ। ਉਹਹੀ ਨਾ।
ਆਪ-ਆਪਣੇ ਕਰਕੇ ਕਰਾ ਲੂ ਆਪਣੇ ਕਰਕੇ ਕਰਾ ਲੂਗਾ ਕੋਈ ਇਨਸਲਟ ਕੋਈ ਨੀ ਕਰਾਊਗਾ। ਔਰ ਆਪਾਂ ਨੂੰ ਗਿਲਟੀ ਕਿੰਨਾ ਫੀਲ ਹੋਊਗਾ। ਆਪਾਂ ਨੂੰ ਕਿੰਨਾ ਗਿਲਤੀ ਫੀਲ ਹੋਊਗਾ ਹੈਨਾ, ਵੀ ਨਹੀਂ ਯਾਰ ਉਹਨੇ ਉਸ ਪਰਸਨ ਨੇ ਮੇਰੀ ਫਰੈਂਡ ਦੀ ਇਨਸਲਟ ਕੀਤੀ ਆ ਤੇ ਬੰਦਾ ਸੋੁਰੀ ਨੀ ਆਪਾਂ ਤਾਂ ਸੋਰੀ ਮੰਗ-ਮੰਗ ਮਰ ਜਾਣਾ ਵਾ। ਉਹਨ ਨੂੰ ਹੈ ਹੀ ਨੀ ਗਾ, ਉਹਨੂੰ ਉਹੀ ਉਹੀ ਦਿਸਦੀ ਹੋਰ ਕੋਈ ਦਿਸਦਾ ਹੀ ਨੀਗਾ, ਦੀਦੀ ਨੂੰ।
ਸਹੀ ਆ
ਕਰੂੰਗੀ ਗੱਲ, ਫ੍ਰੀ ਹੋ ਕੇ ਨਾ ਦੀਦੀ ਨੂੰ ਵੈਸੇ ਗੱਲ ਕਰੂੰਗੀ, ਤੁਹਾਡੇ ਬਾਰੇ ਪੁੱਛਦੀ ਨੀ ਮੈਂ। ਉਹ ਪੁੱਛੋਂਗੀ ਦੀਦੀ ਦਾ ਫੋਨ ਆਇਆ, ਫੋਨ ਆਇਆ ਕਿ ਨਹੀਂ ਆਇਆ ਦਾ।
ਅੱਛਾ, ਇਸ ਨ ਵੀ ਕਾਮ ਪਏ ਐ
ਕੀ ਕਹਿੰਦੇ ਅੱਗੋਂ ਪਤਾ ਲੱਗੂਗਾ ਆਪਾਂ ਨੂੰ?
ਤੁਸੀਂ ਪੁੱਛ ਹੋ ਨਾ ਕੀ ਆਂਦੀ ਜੇ ਤੁਹਾਨੂੰ ਤੁਸੀਂ ਤੁਹਾਨੂੰ ਪੁੱਛੇਗੀ ਨਾ ਤੁਸੀਂ ਕਿਹਾ, ਮੇਰੀ ਵੀ ਨੀ ਗੱਲ ਹੋਈ ਕਦੀ।
ਠੀਕ ਆ ਠੀਕ ਆ
ਆਹੋ ਜੇ ਔਨੂੰ ਪਤਾ ਹੋਏ ਨਾ, ਗੱਲ ਕਰਦੇ ਨੇ ਕਰਦੀਆਂ ਨੇ, ਮੈਂ ਨਾ ਜਾਣ ਕਿ ਉਹਨੇ ਔ ਨੇ ਕਰਾਇਆ ਹੋਣਾ, ਜੇ ਕੁ ਪਤਾ ਕੀ ਹੈ, ਜੇ ਕੋਈ ਆਪਣੀ ਲਾਈਫ ਚ ਖੁਸ਼ ਹੈ, ਸਾਨੂੰ
ਉਹੀ ਤਾਂ ਗੱਲ ਆ ਹਾਂਜੀ, ਲਾਈਫ ਇਚ ਦੀਦੀ, ਉਹ ਦੀਦੀ ਨੂੰ ਇਰੀਟੇਟ ਕਰ ਕਰਕੇ ਕਰ ਕਰਕੇ ਨਾ, ਮੈਂਟਲੀ ਅਪਸੈਟ ਕਰ ਦੇਣਾ ਔ ਨੇ। ਠੀਕ ਹੈ ਨਾ, ਉਹਨੂੰ ਦੀਦੀ ਨੂੰ, ਆਪਣੇ ਵਰਗੀਆਂ ਫਰੈਂਡਸ ਦੀ ਜ਼ਰੂਰਤ ਹੈਗੀ ਐ। ਆਪਾਂ ਨੂੰ ਵੀ ਬਹੁਤ ਕਿਹਾ ਗਿਆ ਸੀ ਨਾ ਵੀ ਉਹਨੂੰ ਨਾ ਬਲਾ, ਉਹਨੂੰ ਨਾ ਬਲਾ, ਉਹਨੂੰ ਨਾ ਬਲਾ, ਠੀਕ ਹੈ ਨਾ, ਪਰ ਆਪਾਂ ਹਰ ਇੱਕ ਚੀਜ਼ ਨੂੰ, ਆਪਦੀ ਆਪਦੀ ਜਗ੍ਹਾ ਤੇ ਰੱਖਿਆ ਵਾ। ਲੋਕ ਬਹੁਤ ਕਹਿੰਦੇ ਹੁੰਦੇ, ਇਕੱਲਾ ਰਹਿ ਜੇ ਉਹ ਨਹੀਂ ਉਧਰ ਮੇਰੇ ਨਾਲ ਵੀ ਮੈਨੂੰ ਮੈਨੂੰ ਕਹਿੰਦੇ ਸੀ, ਕਹਿੰਦੀ ਮੇਰੇ ਜ਼ਿਆਦਾ ਫਰੈਂਡ ਸਰਕਲ ਨੀ ਹੈਗਾ, ਕਹਿੰਦੇ ਕਹਿੰਦੀ ਦੀ
ਜਿਹੜੀ ਇੱਕ ਉਹ ਸੀ ਇਕ ਗੁਰਦਾਸਪੁਰ ਦੀ ਸੀ, ਉਹ ਏਦੀ ਚੰਗੀ ਸੇਹਲੀ ਸੀ, ਏਦੇ ਘਰ ਜਾਂਦੀ ਸੀ। ਪਰ ਇਹਦੇ ਘਰ ਦੇ, ਨੀ ਸੀ ਪਸੰਦ ਕਰਦੇ। ਇਹਦੇ ਘਰ ਦੇ, ਨਹੀਂ ਸੀ ਪਸੰਦ ਕਰਦੇ।
ਉਹਨੇ ਮੈਨੂੰ ਬਹੁਤ ਵਧਦੀ ਨੇ ਕਿਹਾ ਕਹਿੰਦੀ ਆ ਜਾਉ, ਕਹਿੰਦੀ ਗੇੜਾ ਗੂੜਾ ਕੱਢਣਾ ਨਹੀਂ, ਮੈਂ ਕੇਹਾ ਦੀਦੀ ਆਵਾਂਗੇ। ਫ੍ਰੀ ਟਾਈਮ, ਮੈਂ ਕਿਹਾ ਮੈਂ ਇਹਦੇ ਬੱਚਿਆਂ ਨੂੰ ਛੱਡ ਕੇ ਕਿਤੇ ਨੀ ਆ ਸਕਦੀ, ਹਾਂ ਜੇ ਕਿਤੇ ਘੁੰਮਣ ਆਏ, ਜਾਂ ਕਿਤੇ ਸ਼ੋਪਿੰਗ ਆਏ ਫੇਰ ਜ਼ਰੂਰ ਗੇੜਾ ਕੱਢ ਕੇ ਜਾਊਂਗੀ।
ਏਦੇ ਘਰਦੇ ਨਾ ਸਿਰਫ ਮੈਨੂੰ ਪਸੰਦ ਕੀਤਾ ਸੀ, ਫਿਰ ਵੀ ਉਹ ਫਿਰ ਠੀਕ ਹੈ, ਬਸ ਹੋਰ ਤੇਰੀ ਸਹੇਲੀ, ਕੋਈ ਠੀਕ ਨਹੀਂ ਹੈਗੀ। ਤੇ, ਬੰਦਾ ਵੇਖ ਹੀ ਲੈਂਦਾ, ਪਤਾ ਕਿਉਂ ਹੁਣ ਮੈਂ ਸੀ, ਮੈਂ ਸੀ ਤੇ ਮੈਂ ਮਤਲਬ ਵੀ ਓਥੇ ਕੀ ਕਰਨਾ, ਉਹਦੇ ਘਰ ਰਹਿਣਾ ਘਰ ਸਾਰਾ ਮਤਲਬ ਕਿ ਗੱਲਬਾਤ ਸਾਰੇ ਘਰ ' ਬਹਿਣਾ, ਸਾਰਿਆਂ ਨੇ ਦੇ ਨਾਲ ਗੱਲਬਾਤ ਕਰੀ, ਹੈ, ਉਹ ਉਹ ਜਿਹੜੀ ਉਹ ਜਿਹੜੀ ਸੀ, ਗੁਰਦਾਸਪੁਰ ਵਾਲੀ ਸੀ ਨਾ। ਉਹ ਕੀ ਕਰਦੀ ਹੁੰਦੀ ਸੀ, ਉਹਨੇ ਅੰਦਰ ਹੀ ਵਡੇ ਰਹਿਣਾ, ਹੈਂ। ਤੇ ਕਿਸੇ ਨਾਲ ਗੱਲ ਨਹੀਂ ਕਰਨੀ, ਜੇ ਗੱਲ ਕਰਨੀ ਬਿਨੂੰ ਤੱਕ, ਵੀ ਉਹਨਾਂ ਨੂੰ ਪਤਾ ਹੀ ਨਹੀਂ ਸੀ, ਵੀ ਕੋਈ ਆਇਆ ਅੰਦਰ ਅਤੇ ਮਰੀ ਆਦਤ ਪਤਾ ਕੀ ਜੇ ਰਸੋਈ ਚੌਰੀ ਸੱਸ ਕ ਕੰਮ ਕਰਨ ਡੀਆ ਓ, ਹਾਂ ਉਹ ਕਰਨ ਡੇਓ। ਮੈਂ ਨਾਲ ਕਰਵਾ ਦੇਣਾ ਹੈ, ਰੋਟੀ ਬਣਵਾ ਦੇਣੀ ਹੈ ਨਾਲ, ਸਬਜ਼ੀ ਬਣਾਉਣ ਦੇ ਨਾਲ ਕਟਵਾ ਦੇਣੀ ਹੈ, ਨਾਲ ਕੁਛ ਨਾ ਕੁਛ ਕੰਮ ਕਰਵਾ ਦੇਣਾ ਹੈ। ਬਾਕੀ ਉਹਨਾਂ ਦੇ ਸਫਾਈਆਂ ਸਫੂਈਆਂ ਕਰਨ ਵਾਲੀਆਂ ਸਾਰੀਆਂ ਲੱਗੀਆਂ ਹੋਈਆਂ, ਬਸ ਇਹੀ ਹੀ ਹੁੰਦਾ ਰਸੋਈਚ ਬੰਦਾ ਮਾੜਾ ਮੋਟਾ ਹੱਥ
ਨਾਲੇ ਗੱਲ ਗੁੱਲ ਹੋ ਜਾਂਦੀ ਹੈ, ਇੱਕ ਦੂਜੇ ਨਾਲ ਮਿਲ ਮਿਲਾਪ ਹੋ ਜਾਂਦਾ ਵਾ।
ਜਿਵੇਂ ਸਾਰਿਆਂ ਨੇ ਨਾਸ਼ਤਾ ਕਰ ਰਹੇ ਨੇ, ਤੇ ਉਹ ਬਣਾ ਰਹੀ ਹੈ ਮੈਂ ਪਕੜਾ ਰਹੀ ਹਾਂ ਸਾਰਿਆਂ ਨੂੰ। ਬਸ ਆ ਗੱਲ, ਉਹਦਾ ਘਰ ਵਾਲਾ ਵੀ ਇੰਨਾ ਤ ਚੰਗਾ ਹੈ ਨਾ ਮਤਲਬ ਬਿਨੁ ਦਾ, ਵੀ ਬਹੁਤ ਮੇਰੇ ਹਾਂ
ਨ ਨੇ ਕਿਹਾ ਸੀ ਮੈਂ ਦੀਦੀ ਕਿੱਦਾਂ ਵਾ ਹੁਣ, ਭਾਜੀ ਨਾਲ ਕਿੱਦਾਂ ਹੁਣ ਵਧੀਆ ਵਾ।
ਅਰੇ ਔ ਸਹੀ ਹੈ, ਔ ਸਹੀ ਏ
ਹਾਂ
ਜਦੋਂ ਬੰਦਾ ਕਿਸੇ ਗੱਲ ਦਾ ਪਤਾ ਲੱਗ ਜਾਏਗਾ, ਜਾਂ ਕੁਛ ਵੀ ਹੈ ਚੜਾਣਾ, ਘਰ ਚ ਜਿਹੜਾ ਉਹ ਬੰਦਾ ਕੋਈ ਵੀ ਲੇਡੀਜ਼ ਐ ਚਾਹੇ ਆਪਾਂ ਵਾਂ ਚਾਹੇ ਹੋਰ ਕੋਈ ਐ ਨਜ਼ਰਾਂ ਚ ਗਿਰ ਜੇ ਤੇ ਫਿਰ ਬੰਦਾ ਦੇ ਹੀ ਜਾਂਦਾ।
ਹੂੰ,
ਤੇ ਕੋਈ ਨਾ ਕੋਈ ਤਾਂ ਗ਼ਲਤੀ ਕੁਛ ਨਾ ਕੁਛ ਤੇ ਹੋਇਆ ਹੀ ਇਹ ਤਾਂ ਹੀ ਨੀ ਤੇ ਇਹਦੇ ਨਾਲ ਤੇ ਇੰਨਾ ਪਿਆਰ ਸੀ ਉਹਦੇ ਘਰਵਾਲੇ ਦਾ।
ਅੱਛਾ ਹੁਣ ਜੇ ਦੂਰ ਹੋਏ ਆ ਇਹ।
ਹੁਣ ਨਹੀਂ ਕਾਫੀ ਟਾਈਮ ਦੇ ਪਰ ਰਹਿੰਦੇ ਤੇ ਇੱਕ ਕਮਰੇ ਚ ਨੇ ਸੌਦੇ ਵੀ ਇੱਕ ਬੈਡ ਤੇ ਨੇ ਸਾਰਾ ਕੁਛ ਖਾਂਦੇ ਪੀਂਦੇ ਇਕੱਠੇ ਨੇ ਕੋਈ ਦਵਾਈ ਦਾਰੂ ਲੈਣ ਜਾਣਾ ਸਭ ਕੁਛ ਇਕੱਠਾ
ਉਦੋਂ ਦੀਦੀ ਕਹਿੰਦੇ ਸੀਗੇ ਕਹਿੰਦੀ ਬੁਲਾਉਂਦੇ ਨੀ ਮੈਨੂੰ ਚੰਗੀ ਤਰ੍ਹਾਂ ਗੱਲਬਾਤ ਨੀ ਕਰਦੇ ਕੁਛ ਵੀ ਹੋਈ ਜਾਵੇ ਮੇਰੇ ਨਾਲ ਉਹਨਾਂ ਨੂੰ ਮਤਲਬ ਨੀ ਪਿਛਲੇ ਆਪਾਂ ਪਿੱਛੇ ਜੇ ਗੱਲ ਨੀ ਕਰਦੇ ਹੁੰਦੇ ਸੀ ਉਦੋਂ। ਹੁਣ ਮੈਂ ਪੁੱਛਿਆ ਸੀਗਾ ਕਹਿੰਦੀ ਹੁਣ ਤਾਂ ਕਦੀ ਠੀਕ ਆ।
ਅੱਗੇ ਨਾਲੋਂ ਦੇਖ ਹੁਣ ਜਿਉਂ ਜਿਉਂ ਉਮਰ ਜ਼ਿਆਦਾ ਹੋਣੀ ਨਾ ਫ਼ਰਕ ਪੈ ਜਾਂਦਾ। ਤੇ ਜੇ ਕੋਈ ਜੇ ਕੋਈ ਗਲਤੀ ਐਵੇਂ ਕਿਹੜਾ ਬੰਦਾ ਜਿਹੜਾ ਐਵੇਂ ਕਰੇਗਾ ਆਪਣੇ ਨਹੀਂ ਕਰਦੇ ਜੇ ਕੁਛ ਕੁਛ ਹੋਇਆ ਹੋਣਾ ਲਾਈਫ ਚ ਤਾਂ ਹੀ ਇੰਝ ਕੀਤਾ ਨਾ।
ਜੇ ਦੀਦੀ ਇਹ ਸੋਚ ਲਓ ਇੰਨੀ ਏਜ਼ ਵਿੱਚ ਆ ਕੇ ਦੀਦੀ ਦੀਦੀ ਸੰਭਲਦੇ ਪੈ ਗਏ। ਜਵਾਨੀ ਚ ਕਿਹੜਾ ਸੰਭਲੇ ਓ।
ਔਰ ਔਰ ਦੇਖੋ ਉਹ ਕੁੜੀ ਦੇ ਪੱਚੀ ਸਾਲ ਦੀ
ਹੈਲੋ, ਆਵਾਜ਼ ਨੀ ਆਉਂਦੀ ਦੀਦੀ।
ਦੀ ਕੁੜੀ ਪੱਚੀ ਸਾਲ ਦੀ ਹੋ ਗਈ ਐ।
ਅਠਾਈ ਉਨਤੀ ਸਾਲ ਗਏ ਅਠਾਈ ਉਨਤੀ ਸਾਲ ਦੀ ਐ ਕਹਿੰਦੇ।
ਨਹੀਂ ਨਹੀਂ ਪੱਚੀ ਛ ਮੈਨੂੰ ਤਾਂ ਪੱਚੀ ਛੱਬੀ ਸਾਲ ਈ ਦੱਸਿਆ ਹੁਣ ਪਤਾ
ਅੱਛਾ,
ਤੇ ਭਾਈ ਇਹ ਨਾ ਉਜਰਾ ਮੁੰਡਾ ਐ ਨਾ,
ਦੀਦੀ ਕਹਿੰਦੇ ਉਨੱਤੀ ਸਾਲ ਚ ਮੇਰਾ ਵਿਆਹ ਹੋਇਆ ਵਾ ਉਨੱਤੀ ਸਾਲ ਤੇ ਉਨੱਤੀ ਸਾਲ ਹੀ ਮੇਰੇ ਵਿਆਹ ਨੂੰ ਹੋ ਗਏ ਆ।
ਪਤਾ ਨੀ ਫਿਰ ਮੈਨੂੰ ਪ ਪੱਚੀ ਛੱਬੀ ਸਾਲ ਦੀ ਕੁੜੀ ਐ।
ਬਸ ਫਿਰ, ਜਾਂ ਮੈਨੂੰ ਮਿਸਟੇਕ ਹੋ ਗਈ ਹੋਣੀ ਆ ਛੱਬੀ ਪੱਚੀ ਛੱਬੀ ਦੀ ਹੋਣੀ ਆ।
ਤੇ ਪੱਚੀ ਛੱਬੀ ਸਾਲ ਨਾਲ ਕੋਈ ਬੱਚਾ ਛੋਟਾ ਨੀ ਹੁੰਦਾ।
ਹਾਂ, ਕਹਿੰਦੀ ਲੱਭਦੇ ਫਿਰਦੇ ਆ ਰਿਸ਼ਤਾ ਦੀਦੀ ਕਹਿੰਦੇ।
ਮੈਨੂੰ ਮੈਨੂੰ ਤਾਂ ਬੜਾ ਆਖਿਆ ਉਹਨੇ ਰਿਸ਼ਤਾ ਦਾ ਫੇਰ ਮੈਂ ਕਿਹਾ ਪਤਾ ਕੀ ਹੁੰਦਾ ਸਹੇਲੀਆਂ ਵਾਂ ਆਪਾਂ ਘਰ ਚੰਗਾ ਮਾੜਾ ਕੋਈ ਕਹਿ ਜਾਵੇ ਨਾ ਫਿੱਕ ਪੈ ਜਾਂਦੀ ਐ ਫਿਰ। ਲੜਾਈਆਂ ਇੱਧਰ ਉਧਰ ਮੈਂ ਕਿਹਾ ਕੰਨਾਂ ਨੂੰ ਹੱਥ ਲਾ ਲਿਆ ਮੈਂ ਕਿਹਾ ਚਾਹੇ ਕੋਈ ਰਿਸ਼ਤੇਦਾਰ ਐ ਚਾਹੇ ਕੋਈ ਫਰੈਂਡ ਕੋਈ ਰਿਸ਼ਤੇ ਨੀ ਕਰਵਾਣਾ ਪਤਾ ਕੀ ਪਹਿਲਾਂ ਲੋਕਾਂ ਦੇ ਮੂੰਹ ਹੋਰ ਹੁੰਦੇ ਨੇ ਮੁੰਡੇ ਵਾਲਿਆਂ ਦੇ ਫੇਰ ਹੋਰ ਹੋ ਜਾਂਦੇ ਨੇ।
ਦੀਦੀ ਇੱਕ ਮਿੰਟ
ਹਾਂ, ਮੇਰੀ ਭੈਣ ਦੇ ਤਿੰਨ ਚਾਰ ਫੋਨ ਆ ਗਏ ਨੇ।
ਚੰਗਾ ਮੈਂ ਕਰਦੀ
ਠੀਕ ਠੀਕ।